ਹੈਲੋ।
ਇਹਨਾਂ'ਚ ਥੱਕੇ ਹੋਏ ਆ ਕਿਉਂ ਆ, ਅੱਜ ਫਿਰ ਝੂਠ ਬੋਲਿਆ ਨਾ, ਮੈਨੂੰ।
ਮੈਂ ਕੀ ਝੂਠ ਬੋਲਿਆ?
ਮੈਨੂੰ ਕਿਹਾ ਅੱਠ ਵਜੇ ਫੋਨ ਕਰੰਦਈ ਏ। ਮੈਂ ਅੱਠ ਵਜੇ ਫੋਨ ਕੀਤਾ।
ਗਿਆ ਮੇਰਾ ਫੋਨ, ਹੈਂ?
ਮੈਂ ਲ ਸੀ ਤੇ ਸੱਚੀ ਕਰ ਲਿਆ ਸੀਗਾ, ਕੌਲ?
ਤੇ ਨਹੀਂ ਕਰਨਾ ਸੀ?
ਨਹੀਂ-ਨਹੀਂ, ਫਿਰ ਤਾ ਬੜਾ ਔਖਾ ਵਾ।
ਤੇ ਆਪ ਈ ਤੇ ਬੋਲਿਆ ਤੁਸੀਂ ਮੈਨੂੰ ਰਾਤੀ ਕਿ ਹਾਂ, ਕਰ ਸਕਦੀ ਆਂ ਫੋਨ। ਤੇ ਮੈਂ ਟਾਟਾ
ਕਹਿੰਦਾ
ਮੈਂ ਤੇ ਫੋਨ ਕਰ ਰਹੀ ਸੀ, ਤੁਸੀਂ ਚੁੱਕਿਆ ਕਿਉ ਨੀ ਸੀ ਫੋਨ ਲੇਕਿਨ?
ਦੂਜਾ ਕੌਲ ਹਾਈ ਕਿੱਧਰ?
ਮੈਨੂੰ ਇਥੇ, ਤੈਨੂੰ ਬੋਤ ਨੀਂਦ ਆਈ ਆ।
ਕੀ ਆ?
ਸਹੀ'ਚ ਇਸੇ ਲਈ ਤੇ ਸਾਲ'ਚੋ
ਨਹੀਂ ਸੁੱਤਾ ਨੀ, ਮੈਂ ਤਾਂ ਕੰਮ ਤੇ ਆ।
ਤੇ ਅੱਜ ਫੋਨ ਤੁਹਾਡੇ ਕੋਲ ਅੱਛਾ, ਹੁਣ ਕੀ ਫਾਇਦਾ ਲਿਆਕੇ ਉਹਦਾ? ਏਦਾਂ ਈ, ਹੁਣ ਮੈਂ ਫ੍ਰੀ ਨੀ ਰਹਿੰਦੀ ਨਾ, ਅੱਜ-ਕੱਲ।
ਅੱਛਾ, ਤੂਹਾਡੀ ਭੈਣ ਕੀ ਕਰ ਰਹੀ?
ਟੀਵੀ ਦੇ
ਕਿਵੇਂ?